ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਹੋ?
ਮੈਂ ਵਧੀਆ ਜੀ ਤੁਸੀਂ ਦੱਸੋ।
ਮੈ ਵੀ ਵਧੀਆ।
ਅੱਛਾ, ਤੁਸੀਂ ਜੇ ਫ੍ਰੀ ਹੋ, ਤੁਸੀਂ। ਜਦੋਂ ਤੁਸੀਂ ਫਰੀ ਹੁੰਦੇ ਹੋ। ਤੁਸੀਂ ਕੋਈ ਨਾਟਕ, ਕੋਈ ਡਰਾਮਾ ਵਗੈਰਾ ਦੇਖਣਾ ਪਸੰਦ ਕਰਦੇ ਹੋ।
ਏਦਾਂ ਨੀ ਵੀ ਮੈਂ ਸਪੈਸ਼ਲੀ ਦੇਖਣਾ ਹੀ ਚਾਹੁੰਦੀ ਹਾਂ। ਇਹ ਮੇਰਾ ਮਨ ਤੇਰੀ ਪਿੰਡ ਹੁੰਦਾ, ਜਦੋਂ ਮੇਰਾ ਮਨ ਕਰਦਾ ਨਾ। ਫਿਰ ਤਾਂ ਭਾਵੇ ਮੈਂ ਬਿਜੀ ਵੀ ਹੋਵਾਂ। ਤਾਂ ਵੀ ਦੇਖ ਲੈਣਾ।
ਜਿਵੇਂ ਮਤਲਬ, ਇੰਡੀਅਨ ਦੇਖਦੇ ਹੋ ਜਾਂ ਬਾਹਰਲੇ ਦੇਖਦੇ ਹੋ।
ਮੈਂ ਜਿੱਦਾਂ ਨਾ, ਕੁਛ ਮੈਨੂੰ ਨਾ ਬਹੁਤ ਘੱਟ ਟੀ ਵੀ ਦੇਖਦੀ। ਮੇਰਾ ਮਤਲਬ ਧਿਆਨ ਹੀ ਨੀ ਘਰਦਿਆਂ ਨੇ ਜੋ ਲਾਇਆ ਹੁੰਦਾ ਨਾ, ਮੈਂ ਉਹੀ ਦੇਖ ਰਹਿੰਦੀ ਉਹ ਵੀ ਜਦੋਂ ਮੈਨੂੰ ਮੰਨ ਨਾ ਕਰੇ, ਓਦਾਂ ਜਿੱਦਾਂ ਕੋਈ ਨਵੀਂ ਫਿਲਮ ਆਈ ਹੁੰਦੀ ਆ
ਨਹੀਂ ਮਤਲਬ ਜਿਵੇਂ ਅੱਜ- ਕੱਲ੍ਹ ਕੋਰੀਅਨ ਨਾਟਕ, ਚਾਈਨੀਜ਼ ਡਰਾਮੇ ਇਹਨਾਂ ਸਭ ਦਾ।
ਨਹੀਂ- ਨਹੀਂ ਏਦਾਂ ਦਾ ਮੈਂ ਕੁਛ ਨਹੀਂ ਦੇਖਦੀ। ਤੁਸੀਂ ਦੇਖ ਲਿਉ ਲਗਦੀ ਮੈਨੂੰ।
ਮੈਂ ਜੀ ਦੇਖਦੀ ਹਾਂ, ਮੈਨੂੰ ਬਹੁਤ। ਕਹਿ ਸਕਦੇ ਹੋ, ਮੈਨੂੰ ਬਹੁਤ ਪਸੰਦ ਨੇ।
ਕਿਹੜੇ?
ਚਾਈਨੀਜ਼, ਕੋਰੀਅਨ, ਬਾਹਰਲੇ ਵਾਲੇ।
ਹਮ ਇਹ ਮੈਂ ਸੁਣੇ ਬਹੁਤ ਆ, ਮੇਰੀਆਂ ਸਹੇਲੀਆਂ ਵੀ ਗੱਲ ਕਰਦੀਆਂ ਹੁੰਦੀਆਂ ਸੀ, ਬਟ ਮੈਂ ਕਦੇ ਦੇਖੇ ਨੀ। ਫਿਰ ਉਹ ਮੰਨੀ
ਨਹੀਂ ਉਹ ਮਤਲਬ ਉਹਨਾਂ, ਬਸ ਖ਼ਾਸ ਕੁਛ ਮਤਲਬ ਹੁੰਦੇ ਤਾਂ ਆਪਣੇ ਵਾਂਗੂ ਨੇ। ਪਰ ਉਹਨਾਂ ਦਾ।
ਸ਼ੁਰੂਆਤ ਤੋਂ ਲੈ ਕੇ, ਖਤਮ ਹੋਣ ਤੱਕ। ਉਹ ਵੀ ਹੈਗੇ ਨੇ ਵੀ ਹਾਂ ਜ਼ਿਆਦਾ ਲੰਬੇ ਨੀ ਹੁੰਦੇ, ਬੋਰਿੰਗ ਨਹੀਂ ਹੁੰਦੇ।
ਹਮ ਮੈਨੂੰ ਪਤਾ, ਦੇਖਣ ਲੱਗੋ ਨਾ ਜੇ ਮੈਂ ਹੁਣ ਇੱਕ ਵੀ ਦੇਖ ਲਵਾਂ। ਤੇ ਮੈਨੂੰ ਇਹ ਮੈਂ ਸਾਰੇ ਦੇਖਾਂ, ਮੈਂ ਦੇਖਣ ਦੀ ਆਦਤ ਹੀ ਨਹੀ ਪਾਉਂਦੀ। ਮੈਂ ਕਿਹਾ ਚੱਲ ਸਾਡੇ ਓਦਾਂ ਮੈਨੂੰ ਇਹੀ ਆ। ਜਦੋਂ ਮੈਂ ਰੋਟੀ ਖਾਂਦੀ ਹੁੰਦੀ ਨਾ ਕੁਛ ਮੈਂ ਉਸ ਟਾਈਮ ਦੇਖਣਾ ਕਾਰਟੂਨ ਜਾਂ ਕੁਛ ਵੀ ਵੀ ਰੋਟੀ ਖਾਣ ਲੱਗੇ, ਕੋਈ ਸਟੋਰੀ ਸੁਣ ਲੈਣੀ ਜਿੱਦਾਂ ਬੱਚਿਆ ਵਾਂਗੂ
ਤੁਹਾਨੂੰ ਕਾਰਟੂਨ ਪਸੰਦ ਨੇ, ਫਿਰ ਜ਼ਿਆਦਾ
ਹੂ ਕਾਰਟੂਨ, ਜਾਂ ਜਿੱਦਾਂ ਸਟੋਰੀ ਦੀ ਨੀ ਦੀ ਹਿੰਦੀ, ਪੰਜਾਬੀ ਸਟੋਰੀ ਦੇ ਕਾਰਟੂਨ ਦੇ ਰੂਪ ਵਿੱਚ ਰੋਟੀ ਖਾਂਦੇ ਵਕਤ, ਬੱਸ ਏਦਾਂ ਦੀਆਂ ਦੇਖ ਲੈਣੀਆਂ। ਜਦੋਂ ਦੇਖ ਲਈ ਫਿਰ ਬੱਸ ਰ ਜਦੋਂ ਰੋਟੀ ਖਾ ਲਈ ਬੰਦ ਕਰ ਦੇਣੀ ਆ। ਇੰਨਾ ਕੀ ਆ ਬੱਸ ਮੇਰਾ। ਹਾਂ, ਮੈਨੂੰ ਗਾਣੇ ਸੁਣਨ ਦਾ ਬਹੁਤ ਸ਼ੌਂਕ ਆ।
ਅੱਛਾ! ਵੈਸੇ ਤੁਸੀਂ ਗਾਣੇ ਸੁਣਦੇ ਹੋ? ਤੁਸੀਂ ਅ ਕੀ, ਮਤਲਬ ਕਿਹੜੇ ਸਿੰਗਰ ਨੂੰ ਪਸੰਦ ਕਰਦੇ ਹੋ,
ਸਿੰਗਰ ਕੋਈ ਖਾਸ ਨਹੀਂ। ਮੈਨੂੰ ਗਾਣਾ ਜਿਹੜਾ ਸੋਹਣਾ ਲੱਗਦਾ ਨਾ। ਮੈਂ ਉਹ ਸੁਣ ਲੈਂਦੀ ਹਾਂ। ਇਹਦਾ ਹੀ
ਬੱਸ ਇੰਡੀਅਨ ਸੌਗ ਪਸੰਦ ਨੇ ਜਾਂ ਬਾਹਰਲੇ ਵੀ ਕਦੇ ਸੁਣੇ ਨੇ ਮਤਲਬ
ਮੈਂ ਜ਼ਿਆਦਾਤਰ ਪੰਜਾਬੀ ਸੁਣਦੀ ਬਾਹਰਲੇ ਹਾਂ। ਆਹੋ ਬਾਹਰਲੇ ਮੈਨੂੰ ਇੰਗਲਿਸ਼ ਸੌਂਗ ਪਸੰਦ ਆ ਥੋੜੇ ਬਹੁਤੇ ਸੁਣ ਲੈਂਣੀ ਆ।
ਉਹਨਾਂ ਦੀ ਮਤਲਬ ਵੀ ਮਿਊਜ਼ਿਕ ਬੈਕਗਰਾਊਂਡ 'ਚ ਬੀਟ ਬਹੁਤ ਵਧੀਆ ਹੁੰਦੀ ਉਹਨਾਂ ਦੀ
ਉਹਨਾਂ ਦੇ ਗਾਉਣ ਦਾ ਢੰਗ ਹੀ ਬਹੁਤ ਸੋਹਣਾ ਹੁੰਦਾ ਏਦਾਂ ਗਾਂਦੇ ਵੀ ਸਾਡਾ ਦਿਲ ਕਰਦਾ ਅਸੀਂ ਵੀ ਗਾਈਏ। ਫਿਰ ਮੈਨੂੰ ਇਹ ਹੁੰਦਾ ਮੈਂ ਲਾਇਰਿਕਸ ਯਾਦ ਕਰਾਂ ਇਹਨਾਂ ਦੇ ਇਹਨਾਂ ਨੂੰ ਉਹਦੇ ਵਾਂਗੂ ਗਾਵਾਂ ਏਦਾਂ ਤੁਹਾਨੂੰ ਦੱਸੋ ਤੁਸੀਂ ਕੁਛ ਕਹਿਣ ਲੱਗੇ
ਮਤਲਬ ਕਈ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਬਾਹਰ ਬੀਟਵੋਲਸ ਆਉਦ ਹੁੰਦੇ ਆ ਬਾਹ ਬਾਹਰਲੇ ਮਿਊਜ਼ਿਕ ਦੀ ਬੇਸਿਕ ਬੇਸ਼ੱਕ ਸਮਝ ਨਾ-ਨਾ ਲਾਈਨਾਂ ਪਰ ਉਹਨਾਂ ਦੀ ਐ ਫੀਲ ਜੇ ਫੀਲ ਜੇ ਨਾਲ ਹੁੰਦਾ ਵੀ ਫੀਲਿੰਗ ਜੇ ਨਾਲ ਮਹਿਸੂਸ ਹੁੰਦੀ ਹੈ ਨਾ
ਜਿਨੂੰ ਕਹਿੰਦੇ ਹੁੰਦੇ ਆ।
ਹਾਂ ਵੀ ਹਰ ਗਾਣੇ 'ਚ ਹਾਂ ਚਾਹੇ ਉਹ ਸਮਝ ਨਾ ਆਵੇ ਬ ਫਿਰ ਵੀ ਫੀਲਿੰਗ ਜੀ ਵੱਧੀਆ ਹੋ ਜਾਂਦੀ ਹੈ ਇਸ ਨਾਲ
ਹਾਂ ਕਈ ਫਿਰ ਟਰੈਂਡਿੰਗ ਤੇ ਚੱਲ ਜਾਂਦੇ ਉਹ ਵੀ ਸਾਨੂੰ ਵੱਧ ਵੱਧੀਆ ਲੱਗਣ ਲੱਗ ਪੈਂਦੇ ਜਿਹੜੇ ਚੱਲਦੇ ਹੀ ਰਹਿੰਦੇ।
ਹਾਂ ਉਹ ਵੀ ਵੱਧੀਆ ਹੀ ਪਰ ਅੱਜ ਕੱਲ੍ਹ ਤਾਂ ਪੰਜਾਬੀ 'ਚ ਵੀ ਇੰਗਲਸ਼ ਸੌਂਗ ਆ ਗਏ ਵਿੱਚੇ ਤੇ ਤਾਂ ਕਰਕੇ ਉਹ ਅਲੱਗ ਜਿਹੇ ਫੀਲ ਵੀ ਆ ਜਾਂਦੇ ਨੇ ਵਿੱਚੋਂ ਪੰਜਾਬੀ ਵਿੱਚ ਇੰਗਲਿਸ਼ ਪਹਿਲਾਂ-ਪਹਿਲਾਂ-ਪਹਿਲਾਂ ਪੰਜਾਬੀ ਸੌਂਗ ਹੁੰਦੇ ਸੀ ਬਹੁਤ ਪੁਰਾਣੇ ਬੱਬੂ ਮਾਨ ਹੋ
ਮੈਨੂੰ ਪੁਰਾਣੇ ਸੌਂਗ ਬਹੁਤ ਪਸੰਦ ਆ ਸੱਚੀ ਮੈਨੂੰ ਨਾ ਜਿਹੜੇ ਬਹੁਤ ਪੁਰਾਣੇ ਸੁਣੋਗਾ ਮੈਂ ਜਦੋਂ ਕਿ ਵੇਲੇ ਸੁਣ ਮੈਨੂੰ ਬਹੁਤ ਵਧੀਆ ਲੱਗਦੇ ਮੈਂ ਕਈ ਵਾਰ ਪੁਰਾਣੇ ਸੁਣਦੀ ਹੁੰਦੀ ਜ਼ਿਆਦਾਤਰ ਪੰਜਾਬੀ ਸੌਂਗ ਪੁਰਾਣੇ
ਹੂੰ ਪੰਜਾਬੀ ਸੌਂਗ 'ਚ ਉਹ ਸਿੰਪਲ ਦੇ ਚਾਰੇ ਹੁੰਦੇ ਨੇ ਮਤਲਬ ਇਮੋਸ਼ਨਲ ਤੇ ਹੁੰਦੇ ਨੇ ਜਾਂ ਤੇ ਬਹੁਤ ਜ਼ਿਆਦਾ ਐਕਸਾਈਟਿਡ ਹੋਣਗੇ ਤੇ ਚਾਹ ਬਹੁਤ ਜ਼ਿਆਦਾ ਇਮੋਸ਼ਨਲ ਜ ਹੋਣਗੇ। ਫੀਲਿੰਗ ਮਹਿਸੂਸ ਦੀ ਚੜ੍ਹਾ ਦਿੰਦੇ ਨੇ ਵੀ ਜੇ ਆਪਾਂ ਉਸ ਟਾਈਮ ਉਹ ਚੀਜ਼ ਫੀਲ ਕਰੀਏ।
ਉਹੀ ਬੱਸ ਫੀਲ ਵਧੀਆ ਆਣ ਲੱਗ ਪੈਂਦੀ ਤੇ ਨਾਲ-ਨਾਲ ਗਾਣੇ ਤਾਂ ਮੈਨੂੰ ਹੋਰ ਵੀ ਵਧੀਆ ਲੱਗਦੇ ਆ। ਹ ਜਿੱਦਾਂ ਆਪਾਂ ਨਾਲ ਗਾਂਦੇ ਅ ਨਾ।
ਅੱਜ ਕੱਲ੍ਹ ਦੇ ਗਾਣੇ ਐਵੇਂ ਦੇ ਨੇ ਵੀ ਏ ਚੀਜ਼ ਉਹੀ ਹੈ ਬਾਰ-ਬਾਰ-ਬਾਰ ਵਾਰ ਰਿਪੀਟ ਹੋ ਰਹੀ ਹੈ ਪਹਿਲਾਂ 'ਚ ਹਰ ਚੀਜ਼ 'ਚ ਨਿਊ-ਨਿਊ-ਨਿਊ ਲਾਈਨ ਸੁਨ ਨੂੰ ਮਿਲਦੀ ਆ।
ਦੋ-ਦੋ ਤਿੰਨ-ਤਿੰਨ ਮਿੰਟ ਦੇ ਮੱਸਾ ਹੁੰਦੇ ਆ। ਉਦੋਂ ਵੇਖਿਆ ਕਿੰਨੇ-ਕਿੰਨੇ ਲੰਬੇ ਗਾਣੇ ਹੁੰਦੇ ਸੀਗੇ।
ਹੂੰ ਉਦੋਂ ਬਹੁਤ ਜ਼ਿਆਦਾ-ਜਿਆਦਾ ਹੁੰਦੇ ਨੇ। ਪਹਿਲਾਂ ਆਲੇ ਸਿੰਗਰ ਹਾਂ ਪਹਿਲਾਂ ਮਤਲਬ ਹਰ ਚੀਜ਼ ਨੂੰ ਉਹ ਕਰਨਾ। ਹੁਣ ਅੱਜ ਕੱਲ੍ਹ ਦੇ ਬਾਜਰ ਰੀਕੰਪੋਜ ਹੋ ਰਹੇ ਨੇ ਉਹਨਾਂ ਨੂੰ ਐ ਪੁਰਾਣਿਆਂ ਨੂੰ ਵੀ ਚੱਕ-ਚੱਕ ਕੇ ਨਵੀਂ ਟਿਊਨ ਲਾ ਦਿੱਤੀ ਉਹੀ ਬਣਾ ਦਉ। ਪਰ ਉਹ ਫੀਲ ਜੀ ਨਹੀਂ ਆਂਦੀ ਫੀਲ ਪੁਰਾਣੀ ਫੀਲ ਪੁਰਾਣੀ ਓ ਆਂਦੀ ਹੈ ਜਿਹੜੀ ਪੁਰਾਣੇ ਜਾਂਦੀਆਂ ਨਵਿਆਂ 'ਚ ਉਹ ਚੀਜ਼ ਵੀ ਨਹੀਂ ਆਂਦੀ।
ਹਾਂ ਕਈ ਗਾਣੇ ਆ ਜਿਹੜੇ ਦੁਬਾਰਾ ਬਣ ਵੀ ਜਾਣ ਨਾ ਪਰ ਉਹ ਗੱਲ ਨਹੀਂ ਬਣ ਰਹੀ।
ਹਾਂ। ਉਹ ਪੁਰਾਣਿਆਂ ਨੂੰ ਹੀ ਸੁਣ ਕੇ ਫੀਲਿੰਗ ਜੀ ਆਂਦੀ ਵੀ ਹਾਂ ਵੀ ਪੁਰਾਣਿਆਂ ਦਾ ਸੌਂਗ ਹੈ ਐਵੇਂ ਤ ਉਹੀ ਸਹੀ ਸੀ।
ਹਾਂਜੀ।
ਪਰ ਜਿਹੜੇ ਜ਼ਿਆਦਾਤਰ ਕਿਤਾਬਾਂ ਤੋਂ ਚੱਕੇ ਹੋਏ ਹੁੰਦੇ ਨੇ ਨਾ ਸੌਂ, ਗਾਣੇ। ਉਹ ਬਹੁਤ ਵੱਧੀਆ ਹੁੰਦੇ ਨੇ। ਜਿਹੜੇ ਕਈ ਗਾਣੇ ਮਤਲਬ ਜਿਹੜੇ ਕਿਤਾਬਾਂ ਚੋਂ, ਪੇਜਾਂ ਤੋਂ ਮਨ ਪਰਫੈਕਟ ਬਣਾਏ ਹੋਏ ਹੁੰਦੇ ਨੇ।
ਹੁੰ, ਤੁਸੀਂ ਕਿਤਾਬਾਂ ਪੜਦੇ ਆਂ?
ਮੈਨੂੰ ਮੈਂ ਹੁਣ ਨਹੀਂ ਪੜ੍ਹਦੀ ਮੈ ਨੂੰ ਕਵਿਤਾਵਾਂ ਵਗੈਰਾ ਪੜ੍ਹਨੀਆਂ ਪਸੰਦ ਨੇ। ਜਦੋਂ ਆਂਦੀਆਂ ਨੇ, ਔਨਲਾਈਨ ਦੇਖ ਲਿਂਨੀ ਆਂ। ਵੀ ਜੇ ਕੋਈ ਨਵੀਂ ਕੋਈ ਹੋਵੇ, ਕਵਿਤਾ ਵਗੈਰਾ ਜਿਹੜੀ ਸੌਂਗ ਚ ਸੌਂਗ ਵਰ ਲੱਗੇ, ਉਹ ਵੱਧੀਆ ਹੁੰਦੀਆਂ ਨੇ।
ਚਲ ਸਈ ਆ।
ਹਾਂ ਆਈ।
ਹੋਰ ਅੱਜ ਕੱਲ੍ਹ ਕਿਹੜਾ ਕਿਹੜੇ ਗਾਣੇ ਸੁਣਨੇ ਪਸੰਦ ਕਰਦੇ ਓ ਤੁਸੀਂ?
ਅੱਜ ਕੱਲ ਜੇ ਤਾਂ ਕੋਈ ਵਾਇਰਲ ਹੋ ਜੇ ਉਹ ਸੁਣ ਲਿਂਨੀ ਆਂ। ਕੋਈ ਪੱਕਾ ਜੇ ਕੋਈ ਬਹੁਤ ਚੱਲ ਰਿਹਾ ਹੋਵੇ ਵੀ ਹਾਂ ਬਹੁਤ ਗਾਣਾ ਚੱਲ ਰਿਹਾ ਵੀ ਬਾਰ ਬਾਰ ਵੈਸੇ ਅੱਜ ਕੱਲ੍ਹ ਤਾਂ ਪਾਕਿਸਤਾਨੀ ਗਾਣੇ ਬਹੁਤ ਚੱਲ ਰਹੇ ਨੇ, ਹਾਂ। ਹਾਂ ਉਹਨਾਂ ਦੇ ਮਤਲਬ ਉਹ ਅਲੱਗ ਜੀ ਉਹਨਾਂ ਦੀ ਭਾਸ਼ਾ ਉਹਨਾਂ ਦੀ। ਸੁਣ ਸੁਣ ਕੇ ਉਹ ਸੁਣ ਲੈਣੀ ਆਂ। ਵੀ ਆ ਬੌਤ ਵਾਇਰਲ ਚੱਲ ਰਿਆ ਸਰਚ ਕਰਕੇ ਦੇਖਣਾ। ਉਹ 'ਚ ਵਧੀਆ ਬੋਹ ਵਧੀਆ ਲੱਗਦਾ।
ਹਾਂਜੀ ਤੁਸੀਂ ਜਿੱਦਾਂ ਮੈਨੂੰ ਲੱਗਦਾ ਰੀਲਾਂ ਬੋਹ ਦੇਖਦੇ ਓ ਤੁਸੀਂ।
ਹਾਂ ਬਿਲਕੁਲ ਬਹੁਤ ਟੈਮ ਹੋ ਜਾਂਦਾ ਕਦੇ-ਕਦੇ ਜਦੋਂ ਫ੍ਰਰੀ ਹੁੰਨੀ ਆਂ। ਉਦੋਂ ਮੈਂ ਰੀਲਸ ਵਗੈਰਾ ਦੇਖਦੀ ਆਂ। ਤੇ ਜਿਹੜਾ ਵਾਇਰਲ ਹੁੰਦਾ ਉਹ ਤੇ ਬਾਰ-ਬਾਰ-ਬਾਰ-ਬਾਰ ਉਹੀ ਚੀਜ਼ ਆ ਰੀ ਹੁੰਦੀ ਆ।
ਹੁੰ ਇਹ ਵੀ ਆ।
ਹਾਂ ਤਾਂ ਫੇਰ ਦੇਖ ਲਿਂਨੇ ਆ।
ਉਦਾਂ ਤਾੱਨੂੰ ਏਦਾਂ ਦਾ ਨੀ ਰੀਲਾਂ ਦੀ ਆਦਤ ਤਾਂ ਨੀ ਜਿੱਦਾਂ ਕਈ ਦੇਖ ਤੇ ਹੀ ਰਹਿੰਦੇ ਆ ਮਤਲਬ ਕਿ ਇੱਦਾਂ
ਵੀ ਨਹੀਂ ਹੁੰਦਾ ਏਨਾ ਪਹਿਲਾਂ ਹੁਣ ਕੰਮ ਚ ਬਿਜੀ ਹੁੰਨੇ ਆਂ ਆਂਏਂ ਹੈ ਵੀ ਥੋੜਾ-ਥੋੜਾ ਟਾਈਮ ਫ੍ਰੀ ਹੁੰਨੇ ਆਂ ਉਦੋਂ ਦੇਖ
ਹੁੰ ਮ ਸਹੀ ਆ।
ਐਨਾ ਸ਼ੌਂਕ ਜ ਨਹੀਂ ਹੈਗਾ ਵੀ ਰੀਲ ਵਗੈਰਾ ਦੇਖੋ ਜਾਂ ਬਣਾਓ। ਬਸ ਟਾਈਮ ਪਾਸ ਹੋ ਜਾਂਦਾ ਵੱਧੀਆ ਜਦੋਂ ਬੇਲਾ ਹੁੰਦਾ ਬੰਦਾ।
ਮੈਨੂੰ ਨਾ ਜਿੱਦਾਂ ਬਹੁਤ ਆਦਤ ਪੈ ਗਈ ਸੀ ਰੀਲਾਂ ਦੇਖਣ ਦੀ ਮਸਾ ਮੈਂ ਇੰਸਟਾਗ੍ਰਾਮ ਹੀ ਕੱਟਤੀ।
ਹਾਂ ਇਹ ਇੰਸਟਾਗ੍ਰਾਮ ਤੇ ਸ਼ੁਰੂ ਤੋਂ ਆ ਪਰ। ਐਂਨਾ ਉਹ ਨਹੀਂ ਹੈਗਾ ਮੈਨੂੰ ਵੀ ਮੈਂ ਬੈਠੀ ਆਂ ਉਹਦੋਂ ਤੇ ਕੰਮ ਪਿਆ ਸਾਰਾ ਨਹੀਂ ਉਹ ਚੀਜ਼ ਨੀ ਹੈਗੀ। ਜਦ ਫੇਰ ਬੇੱਲੀ ਆਂ ਵੀ ਆਂ ਹੁਣ ਕੋਈ ਕੰਮ ਨੀ ਏਗਾ ਕੁਛ ਕਰਨਾ ਨੀ, ਸਿਰਫ ਮੇਰਾ ਟਾਈਮ ਆ। ਫੇਰ ਉਦੋਂ ਮੈਂ ਦੇਖਦੀ ਆਂ। ਯੂਟੂਬ ਦੇਖ ਲਿਂਨੀ ਆਂ ਗਾਨੇ ਦੇਖਨੀ ਆਂ ਡਰਾਮੇ ਵਗੈਰਾ ਦੇਖ ਲਿਂਨੀ ਆਂ। ਕਿਉਂਕਿ ਕਿਉਂਕਿ ਮੈਂ ਟੀ ਵੀ ਬਹੁਤ ਘੱਟ ਦੇਖਦੀ ਆਂ ਮੈਂ ਜ਼ਿਆਦਾਤਰ ਫੋਨ ਤੇ ਹੀ ਦੇਖਦੀ ਆਂ।
ਮੈਂ ਵੀ, ਫੋਨ ਤੇ ਜਿੱਦਾਂ ਫੋਨ ਤੇ ਨੀ ਪਤਾ ਲੱਗਦਾ ਟੀ ਵੀ ਦੇਖਣ ਲੱਗੋ ਮੈਨੂੰ ਐਂ ਲੱਗਦਾ ਮੈਂ ਟਾਈਮ ਵੇਸਟ ਕਰਦੀ ਪਈ ਹਾਂ ਫੋਨ ਚਲਾਵਾਂ ਮੈਨੂੰ ਐਂ ਲੱਗਦਾ ਹੀ ਨੀ ਮੈਂ। ਟਾਈਮ ਵੇਸਟ ਕਰਦੀ ਪਈ।
ਹਾਂ ਫੋਨ ਵੀ ਮੇਰੇ ਕੋਲ ਇਨ੍ਹਾਂ ਟਾਈਮ ਨਹੀਂ ਹੁੰਦਾ ਵੀ ਮੈਂ ਫੋਨ ਵੀ ਜ਼ਿਆਦਾ ਟਾਈਮ ਦੇਖ ਸਕਾਂ। ਪਰ ਜਿੰਨਾ ਵੀ ਮੇਰੇ ਕੋਲ ਦੋ ਤਿੰਨ ਘੰਟੇ ਜਿੰਨੇ ਵੀ ਹੁੰਦੇ ਹਾਂ ਮੈਂ ਫੋਨ ਦੇਖਦੀ ਰਹਿੰਨੀ ਆਂ। ਜ਼ਿਆਦਾਤਰ ਤਾਂ ਮੈਂ ਨਾਟਕ ਵਗੈਰਾ ਹੀ ਦੇਖਦੀ ਆਂ ਡਰਾਮੇ ਬਾਹਰਲੇ, ਉਹਨਾਂ 'ਚ ਮੇਰਾ ਟੈਮ ਜ਼ਿਆਦਾ ਲੱਗ ਜਾਂਦਾ।
ਹਾਂਜੀ।
ਹੂੰ।
ਬਾਕੀ ਆਪਾਂ ਜ਼ਰੂਰੀ ਚਲੋ ਉਹ ਤਾਂ ਚਲੋ ਆਪਣਾ ਸ਼ੌਂਕ ਹੁੰਦੈ ਵੀ ਆਪਾਂ ਡਰਾਮੇ ਵਗੈਰਾ ਦੇਖ ਲੈਂਨੇ ਆਂ। ਆਪਾਂ ਜੇ ਚਾਈਏ ਨਾ ਫੋਨ 'ਚ ਬਹੁਤ ਕੁਛ ਸਿੱਖ ਵੀ ਸਕਦੇ ਆਂ।
ਜਦੋਂ ਮੈਂ ਮੈਂ ਜ਼ਿਆਦਾਤਰ ਹੋਰ ਤੋਂ ਸਿੱ ਸਿੱਖੀ ਹੋਈਆਂ ਉਹ ਤੋਂ ਪੜ੍ਹਦੀ ਰਹਿੰਦੀ ਸੀ ਫੋਨ 'ਚੋਂ
ਹਾਂਜੀ
ਤਾਂ ਕਰਕੇ ਉਦੋਂ ਟਾਈਮ ਪੜ੍ਹਦੀ ਸੀ ਜਦੋਂ ਪੇਪਰਾਂ ਵਗੈਰਾ ਦੀ ਤਿਆਰੀ ਲਈ ਜਾਂ ਇਗਜ਼ਾਮ ਵਗੈਰਾ ਦੇਣੇ ਸੀ ਫਿਰ ਹੁਣ ਮੈਂ ਪੇਪਰ ਵਗੈਰਾ ਦਿੰਦੀ ਨੀ ਆਪਦਾ ਸਿਰਫ ਇੱਧਰ ਹੀ ਧਿਆਨ ਕਰ ਰੱਖਿਆ
ਹਾਂਜੀ ਮੈਂ ਉਦਾਂ ਦੱਸਦੀ ਹਾਂ ਵੀ ਆਪਾਂ ਜੇ ਚਾਹੀਏ ਨਾ ਘਰੇ ਬੈਠੇ ਹਾਂ ਬੇਸ਼ੱਕ ਕਾਫ਼ੀ ਚੀਜ਼ਾਂ ਕਾਫੀ ਗੁਣ ਸਿੱਖ ਸਕਦੇ ਆਂ ਆਪਾਂ ਫੋਨ ਚੋਂ ਜੇ ਆਪਾਂ ਧਿਆਨ ਲਾ ਕੇ ਸਿੱਖੀਏ ਉਹ ਤੇ ਕਰੀਏ ਉਹਨੂੰ ਕਰਨ ਦੀ ਕੋਸ਼ਿਸ਼ ਕਰੀਏ
ਪਤਾ ਚੱਕਰ ਕੀ ਜਦੋਂ ਆਪਾਂ ਅ ਜਦੋਂ ਹ ਥੋੜੇ ਟਾਈਮ ਬਾਅਦ ਨਾ ਜਦੋਂ ਬੰਦਾ ਸਭ ਕੁਛ ਕਰ ਲੈਂਦਾ ਉਹ ਤਾਂ ਸਿਫ਼ ਆਪਦੇ ਆਪਦੇ ਲਈ ਟਾਈਮ ਕੱਢਦਾ ਕੁੱਝ ਨਿਊ ਸਿੱ
ਹਾਂ ਇਹ ਤਾਂ ਹੈ ਜਿੱਦਾਂ ਹੁਣ ਤੁਸੀਂ ਦੱਸਦੇ ਵੀ ਮੈਂ ਕੰਮ ਕੁਮ ਕਰਨੇ ਹੁੰਦੇ ਆ ਫੇ ਤੁਹਾਨੂੰ ਇਹ ਹੁੰਦਾ ਵੀ ਮੈਂ ਹੁਣ ਰੈਸਟ ਕਰ ਲਵਾਂ ਹਨਾ ਥੋੜਾ ਆਪਣੇ ਆਪ ਨੂੰ ਸ਼ਾਂਤੀ ਦੇਣ ਨਾਲ ਜਿਹੜੇ ਵਿਹਲੇ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਵੀ ਚੱਲ ਮੈਂ ਟੈਮ ਵੇਸਟ ਨਾ ਕਰਾਂ ਮੈਂ ਇ ਇਧਰੋਂ ਆਹ ਕੁਛ ਸਿੱਖ ਲਵਾਂ ਏਦਾਂ ਹੁੰਦਾ ਐ
ਉਹੀ ਆ ਨਾ ਕੋ ਸਾਰਾ ਟਾਈਮ ਕੰਮ ਤੋਂ ਬਾਅਦ ਸਿਰਫ ਉਸ ਤੋਂ ਬਾਅਦ ਥੋੜ੍ਹਾ ਟਾਈਮ ਆਰਾਮ ਚਾਹੀਦਾ, ਤਾਂ ਜਿੰਨੇ ਵੀ ਟਾਈਮ ਹੁੰਦਾ ਸਿਰਫ ਦਿਮਾਗ ਜਿੱਥੇ ਚੀਜ਼ 'ਚ ਦਿਮਾਗ ਨਾ ਲੱਗੇ ਬਸ ਉਹ ਚੀਜ਼ ਲਈ ਉਹ ਹੁਣ ਠੀਕ ਰਹ
ਹੂੰ ਮਤਲਬ ਦਿਮਾਗ ਸ਼ਾਂਤ ਕਰਨਾ ਹੁੰਦਾ ਐ
ਹਾਂ ਈ ਤਾਂ ਕਰਕੇ ਫ਼ੋਨ ਉਦੋਂ ਠੀਕ ਰਹਿੰਦਾ ਜੇ ਅਸੀਂ ਰੀਲ ਵਗੈਰਾ ਦੇਖਣੀ ਹੈ ਜਾਂ ਮਿਊਜ਼ਿਕ ਸੁ ਸੁਨਣਾ ਤਾਂ ਕਰ
ਹੂੰ ਸਹੀ ਆ ਮਿਊਜ਼ਿਕ ਨਾਲ ਬਹੁਤ ਵਧੀਆ ਲੱਗਦਾ ਜਦੋਂ ਆਪਾਂ ਥੱਕੇ ਹੁੰਦੇ ਨਾ ਮਿਊਜ਼ਿਕ ਕ ਲਾ ਕੇ ਲੰਮੇ ਪੈ ਜਾਓ
ਹਾਂ ਨਾ ਮੈਂ ਹੈਡਫੋਨ ਤੋਂ ਹੀ ਸੁਣਦੀ ਹਾਂ ਜਦੋਂ ਵੀ ਮੈਨੇ ਅਹ ਮੈਨੇ ਸੁਣਨਾ ਹੁੰਦਾ ਬਸ ਮੈਂ ਕੰਨਾਂ 'ਚ ਹੈੱਡਫੋਨ ਲਾ ਕੇ ਹੀ ਸੁਣਦੀ ਹਾਂ ਮੈਂ ਕਦੇ ਕਦੇ ਟੀਵੀ ਦੇ ਫੋਨ ਅਹ ਐਵੇਂ ਉੱਪਰ ਦੇ ਸਪੀਕਰ ਨਹੀਂ ਲਗਾਇਆ ਸਿਰਫ ਮੇਰੇ ਕੰਨਾਂ 'ਚ ਹੀ ਵੱਜ ਰਹੇ ਹੁੰਦੇ ਨੇ ਹੈੱਡਫੋਨ
ਏਦਾਂ ਈ ਆ ਮੈਂ ਵੀ
ਹੂ, ਜੇ ਕੁਛ ਸੁਨਣਾ ਬਸ ਲਿਸਟ ਖੋਲ ਲੀ, ਕੰਨਾ ਚ ਹੈੱਡ ਫੋਨ ਲਾਏ ਪੈ ਗਈ ਆਪਣੇ ਆਪ ਚੱਲੀ ਜਾ ਰੇ
ਜ਼ਿਆਦਾ ਕਿਹੋ ਜਿਹੇ ਸੌਂਗ ਪਸੰਦ ਆ?
ਮੈਨੂੰ ਜ਼ਿਆਦਾ ਠੀਕ ਠਾਕ ਹੀ ਪਸੰਦ ਨੇ ਰੋਂਦੂ ਰੋਦੂ ਤਾਂ ਮੈਨੂੰ ਪਸੰਦ ਨਹੀਂ ਜਿਵੇਂ ਵੀ, ਹਾਂ ਬਸ ਮੈਨੂੰ ਆ ਵੀ ਵਧੀ ਵੀ ਵਧੀਆ ਹੋਣ ਵਿੱਚ ਵਿਚਾਲੇ ਜਿਹੇ ਉਹ ਪਸੰਦ ਨੇ, ਹਾਂ ਵਧੀਆ ਜੀ ਫਰੀਜ਼ ਲਾ ਲਿਓ। ਹਾਂ ਸ਼ਾਂਤ ਜਿਹਾ ਜ਼ਿਆਦਾਤਰ ਤਾਂ ਮੈਂ ਕਈ ਅੱਜ ਕੱਲ੍ਹ ਤਾਂ ਬਾਬਿਆਂ ਵਾਲੇ ਸੌਂਗ ਵੀ ਦੂਜੀੇ ਰੋਡ ਸ਼ੋਅ ਹੁੰਦੇ ਨੇ। ਬੀਟ ਵਾਂਗੂੰ ਸ਼ੋਅ ਹੁੰਦੇ ਨੇ ਆਰਤੀਆਂ ਵਗੈਰਾ ਹਾਂ ਉਹ ਵੀ ਵਧੀਆ ਲੱਗਦੇ ਨੇ
ਹੂੰ ਹੁੰ ਏਦਾਂ ਵਧੀਆ ਲੱਗਦੇ ਉਹ ਵੀ।
ਹਾਂ, ਪਰ ਪੁਰਾਣੇ ਸੌਂਗ ਜ਼ਿਆਦਾ ਉਹ ਕਰਦੇ
ਅੱਛਾ ਜੀ
ਪੁਰਾਣੇ ਸੌਂਗ ਜ਼ਿਆਦਾ ਸੁਣੀ ਦੇ
ਠੀਕ ਆ
ਚਲੋ ਠੀਕ ਏ ਇ
ਚਲੋ ਠੀਕ ਐ, ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ
ਠੀਕ ਹੈ ਯੇ।